ਜੀ, ਸਤਿ ਸ੍ਰੀ ਅਕਾਲ ਹੋਰ ਬਸ ਬਸ ਵਧੀਆ ਤੁਸੀ ਸੁਣਾਓ
ਬਸ ਵਧੀਆ ਜੀ ਕੀ ਹਾਲ ਨੇ ਤੁਹਾਡੇ ਕੀ ਕਰਦੇ ਯਾਦ ਕੀਤਾ ਤੁਸੀਂ
ਬਸ ਬੈਠੀ ਸੀ ਤੇ ਤੁਹਾਡੇ ਯਾਦ ਹੀ ਕਰ ਰਹੀ ਸੀ ਤੁਹਾਡਾ ਫੋਨ
ਹੂੰ ਹੂੰ ਬਸ ਮੈਂ ਹੀ ਬੈਠੀ ਸੀ ਮੈਂ ਕਿਹਾ ਚੱਲ ਮੈਂ ਕਰਾਂ ਫੋਨ ਬੈਠੀ ਹੁਣੇ ਵਿਹਲੀ ਹੋਈ ਸੀ, ਮੈਂ ਕਿਹਾ ਚੱਲ ਯਾ ਕਰ ਲਈ ਹੈ ਫੇਰ ਤੇ ਕੁਛ, ਕਸਟਮਰ ਇੰਨੇ ਪਰੇਸ਼ਾਨ ਕਰਦੇ ਨੇ ਕਿ ਬਸ ਟਾਈਮ ਹੀ ਨਹੀਂ ਲੱਗਦਾ।
ਅੱਛਾ-ਅੱਛਾ,
ਹੈਲੋ,
ਹੈਲੋ ਹਾਂਜੀ,
ਹਾਂਜੀ ਮੈਂ ਕਿਹਾ ਕਸਟਮਰ ਇੰਨੇ ਪਰੇਸ਼ਾਨ ਕਰਦੇ ਨੇ ਕਿ ਟਾਈਮ ਹੀ ਨੀ ਲੱਗਦਾ।
ਕਿਉ ਤੁਸੀਂ ਕੀ ਕਰਦੇ ਹੋ?
ਮੈਂ ਇੱਥੇ ਆਪਣਾ ਬੁਟੀਕ ਖੋਲਿਆ ਹੋਇਆ ਥੱਲੇ ਮਤਲਬ ਆਪਣੀ ਪਰਚੂਨੀ ਦੀ ਦੁਕਾਨ ਹੈ, ਆਪਣੀ ਪਰਚੂਨੀ ਵਾਲੀ ਤੇ ਨਾਲ ਕੋਸਮੈਟਿਕ ਦੀ
ਅੱਛਾ-ਅੱਛਾ-ਅੱਛਾ-ਅੱਛਾ ਵਧੀਆ, ਅੱਛਾ ਕਰ,
ਹੋਰ ਆ ਆਪਣਾ ਵਿਹਲਾ ਹੁਣ ਦੱਸੋ ਬੰਦਾ ਵਿਹਲਾ ਬੈਠਾ ਹੋਏ ਘਰ ਤੇ ਕੀ ਕਰ ਸਕਦਾ ਹੋਰ
ਹੂੰ, ਤੇ ਘਰ ਬੈਠੇ ਬੰਦਾ ਖੁਸ਼ ਕਰਦਾ ਹੈ ਨਾ,
ਕੰਮ ਤੇ ਜਾਂਦੇ ਨੇ,, ਤੇ ਐਮੇ ਕਿਹ ਸਕਦੇ ਔ ਕਿ ਘਰ ਬੈਠੀ ਰਹਿੰਨੀ ਤੇ, ਤੈਨੂੰ ਵੀ ਖੋਲ ਦੇਣਾ ਕੁਛ ਵੀ ਤੇਰਾ ਵੀ ਮਨ ਲੱਗਿਆ ਰਹੇਗਾ, ਤੇ ਮਨ ਲੱਗ ਜਾਂਦਾ ਸੜਕ ਰੋਜ਼, ਕੰਮ ਚ ਬਿਜ਼ੀ ਰਹਿਣਾ ਬੰਦੇ ਦਾ ਧਿਆਨ, ਉੱਧਰ ਨੀ ਜਾਂਦਾ ਫਾਲਤੂ
ਉਹ ਤੇ ਉਹ ਤੇ ਈ ਐ।
ਹੂੰ,
ਵਧੀਆ ਅੱਛੀ ਗੱਲ ਹੈ, ਸਗੋਂ।
ਬੜੇ ਬੜਾ ਬੁਛ, ਪਰੇਸ਼ਾਨ ਕਰਦੇ ਕਸਟਮਰ ਕਦੀ ਇੱਥੋਂ ਫਿਟਿੰਗ ਨੀ ਆਦੀ, ਕਦੀ ਉੱਥੋਂ ਨਹੀ ਆਦੀ ਕਦੀ ਕੁਛ ਹੋ ਗਿਆ ਤੇ ਕਦੀ ਕੁਛ ਤੇ ਕਦੀ ਕੁਛ
ਉਹ ਤੇ ਫੇਰ ਹੈ, ਕਸਟਮਰਾਂ ਦਾ ਤੇ ਫਿਰ ਇੰਝ ਹੀ ਚੱਲਦਾ ਨਾ
ਕਿਸੇ ਨੂੰ ਜ਼ਿਆਦਾ ਰੇਟ ਦੱਸ ਦੋ ਉਹ, ਕਿਸੇ ਨੂੰ ਘੱਟ ਰੇਟ ਦੱਸ ਦੋ ਤਾਂ ਵੀ ਸ਼ਾਨ ਵਾਲੀ ਕੰਮ ਹੁੰਦਾ ਇਹਨਾਂ ਦਾ ਕੀ ਖਰੇ ਪਤਾ ਨੀ ਕਿਹੋ ਜਿਹੇ ਸੀਏਗੀ ਘੱਟ ਇੰਨੇ ਘੱਟ ਰੇਟ ਵਿੱਚ, ਫੇਰ ਆਹ ਸੋਚ ਰਹੇ ਨੇ ਫੇਰ ਅਗਰ ਜ਼ਿਆਦਾ ਰੇਟ ਲੈਲੋ। ਤੇ ਫੇਰ ਕਹਿੰਦੇ ਨੇ ਫਲਾਣਾ ਇੰਨਾ ਰਿਹਾ ਸੀ ਟਮਕਾਣਾ ਇਨਾ ਲੈ ਰਿਹਾ ਸੀ, ਬੜੇ ਔਖੇ ਹੁੰਦੇ ਕਸਟਮਰ ਨੂੰ ਟਿਕਾ ਕੇ ਰੱਖਣਾ ਬੜਾ ਔਖਾ ਹੁੰਦਾ। ਹੂੰ ਹੂੰ ਉਹ ਵਿਆਵਾਂ ਵਾਲੇ ਸੀਜ਼ ਸੀਜਨ ਵਿੱਚ ਕੋਈ ਇੰਨਾ ਵੇਖਦਾ ਹੀ ਨਹੀਂ ਪਈ ਕਿੰਨਾ ਕਿਹਦੀ ਕੀ ਫਿਟਿੰਗ ਆ ਰਹੀ ਐ। ਦਾਜ ਵਰੀ ਦੇ ਸੂਟ-ਸਾਟ ਹੁੰਦੇ ਨੇ ਦਰੀ ਵਰੀ ਵਗੈਰਾ ਹੁੰਦੀ ਐ, ਤੇ ਉਹ ਫਿਰ ਨਿਕਲ ਜਾਂਦੇ ਨੇ ਏਦਾਂ ਈ
ਅੱਛਾ ਉਹ ਤਾਂ ਫੇਰ ਹੈ ਈ ਉਹ ਤੇ ਨਿਕਲ ਜਾਣਾ।
ਨਿਕਲ ਜਾਂਦੇ ਨੇ ਉਹ ਫਿਰ ਬਾਅਦ ਵਿੱਚ ਆਂਦੇ ਨੇ ਉਹਨਾਂ ਦੀ ਫਿਰ ਅਲੱਗ ਚ ਹੁੰਦੀ ਨਾ ਫੀਸ, ਹੂੰ ਉਹੀ ਤੇ ਮੇਰਾ ਬੜਾ ਲੋਸ ਲੋਸ ਹੋ ਰਿਹਾ ਸੀ ਹੁਣੇ ਨਾ ਪਿੱਛੇ, ਕੀ ਮਤਲਬ ਕਿਸੇ ਦਾ ਕੁਛ ਤਰਪਾਈ ਦਿੜਗੀ ਤਾਂ ਉਹ ਆ ਗਿਆ ਬੰਦਾ, ਐਵੇਂ ਈ ਕਰਾ ਕੇ ਲੈ ਗਏ ਕੰਮ। ਬੜਾ ਤੇ ਮੈਂ ਭਰਾ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਤੂੰ ਵੱਖਰਾ ਆਪਣਾ ਉਹ ਬਣਾ ਕੇ ਲਾ ਕੇ ਤਰਪਾਈ ਕਰਨ ਦੇ ਐਨੇ ਤੇ ਫਿਟਿੰਗ ਕਰਨ ਦੇ ਐਨੇ ਕਿਆ ਇਹ ਠੀਕ ਆ ਮੇਰੇ ਬੜਾ ਹੂੰ
ਨਹੀਂ ਹੋਣਾ ਵੀ ਚਾਹੀਦਾ ਹੋਰ ਹੋਣਾ ਵੀ ਚਾਹੀਦਾ।
ਹੁਣ ਮੈਂ ਹੀ ਕਰਨਾ ਮੈਂ ਕਰ ਕਰਨਾ ਹੀ ਨਹੀ ਉਹਨੂੰ ਫਰੀ ਦਾ ਕੰਮ ਨੀ ਕਿਸੇ ਦਾ ਕਰਨਾ। ਪਤਾ ਇੱਕ ਵਾਰ ਕਰੋ ਤੇ ਦੂਜੀ ਵਾਰ ਬੰਦਾ ਫੇਰ ਆ ਜਾਂਦਾ ਫੇਰ ਕਰੋ ਫੇਰ ਤੀਜੀ ਵਾਰੀ ਆਉਂਦਾ ਫਿਰ ਬੰਦੇ ਨੂੰ ਮਨਾ ਵੀ ਨੀ ਹੁੰਦੀ ਬਈ ਆਂਦੇ ਦੋ ਪੈਸੇ ਕਿਹਨੂੰ ਬੁਰੇ ਲੱਗਦੇ।
ਉਹ ਤਾਂ ਹੈ ਬਿਲਕੁਲ ਕਿਨੂੰ ਮਨਾ ਕਰੋਗੇ।
ਕਈ ਵਾਰੀ ਕਸਟਮਰ ਇੰਨਾ ਜਿੱੱਲੜ ਜਾ ਮਤਲਬ ਮਿਲ ਜਾਂਦਾ ਨਾ ਬੜਾ ਐਸਾ ਜੇ ਮਿਲ ਜਾਂਦਾ ਕਿ ਬਸ, ਹਾਂ ਹੁਣ ਦੇ ਵੀ ਨੀ
ਹੂੰ
ਅੱਗੇ ਜਿਹੜੀ ਲੇਬਰ ਲੱਗੀ ਜੇ ਉਹਨੂੰ ਕਹੋ ਤੇ ਫਿਰ ਉਹ ਵੀ ਹੁਣ ਵੇਖੋ ਲੇਬਰ ਨੂੰ ਤਾਂ ਪੈਸੇ ਦੇਣੇ ਈ ਦੇਣੇ ਆ ਉਹਨਾਂ ਦੇ ਤੇ ਫਿਕਸ ਹੈਗੇ ਵੀ ਮਹੀਨੇ ਦੇ ਪੈਸੇ ਦੇਣੇ ਆ ਉਹ ਫਿਰ ਫਰੀ ਦਾ ਕੰਮ ਥੋੜ੍ਹੀ ਕਰਨਗੇ। ਉਹੀ ਤੇ ਮੈਂ ਆਪ ਸਟਿਚ ਕਰਨੀ ਆ ਤੇ ਮੈਂ ਮੈਨੂੰ ਫੇਰ ਓਦਾਂ ਹੀ ਟੈਮ ਨੀ ਮਿਲਦਾ ਮੈਂ ਪੂਰੇ ਸੂਟ ਸੀਣੇ ਮੈਂ ਛੋਟੇ ਕਿੱਦਾ ਕਰ ਸਕਦੀਆ।
ਕਈ ਵਾਰ ਨਹੀਂ ਵੀ ਟਾਈਮ ਲੱਗਦਾ ਪਰ ਉਹ ਨਾ ਕਸਟਮਰ ਨਹੀਂ ਸਮਝਦੇ ਨਾ
ਓਵਰਟਾਈਮ ਕੱਢ ਕੇ ਦਸ ਪੰਦਰਾਂ ਮਿੰਟ ਘੰਟਾ ਦੋ ਕੱਢ ਕੇ ਫਿਰ ਟੂਟ ਫੂਟ ਜਿਹੜੀ ਹੁੰਦੀ ਛੋਟੀ ਮੋਟੀ ਕਰਨੀ ਪੈਂਦੀ ਫਿਰ ਕਿਤੇ ਹਾਂ ਫੇਰ ਹੁੰਦਾ ਕੀਤੇ ਹਾਂ ਤਾਂ ਹੀ ਤਾਂ ਕਹਿ ਰਹੀ ਕਸਟਮਰ ਟਿਕਾਣਾ ਬੜਾ ਔਖਾ ਹੁੰਦਾ ਬੜਾ ਬੜਾ ਔਖਾ ਹੁੰਦਾ ਜ਼ਿਆਦਾ ਟਾਈਮ ਤੱਕ ਟਿਕਦੇ ਹੀ ਨਹੀਂ ਹੈਗੇ ਕਈ ਹੁੰਦੇ ਆ ਕਈ ਮੇਰੇ ਕੋਲ ਲੱਗੇ ਹੁਣ ਬੜੇ ਪੁਰਾਣੇ ਪੁਰਾਣੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਲੱਗੇ ਉਸ ਉਸ ਤੋਂ ਵੀ ਪੁਰਾ ਲੱਗੇ ਉਹ ਬੜੇ ਵਧੀਆ ਮਤਲਬ ਉਹਨਾਂ ਨੂੰ ਫਿਟਿੰਗ ਵੀ ਇੱਕੋ ਵਾਰ ਚ ਆ ਜਾਂਦੀ ਏ ਕਈ ਨਾ ਬੰਦਾ ਵੀ ਏਦਾਂ ਹੁੰਦਾ ਕਿ ਉਹ ਦਾ ਮੂੰਹ ਵੇਖ ਕੇ ਉਹਦੀ ਫਿਟਿੰਗ ਹੀ ਨਹੀਂ ਆਦੀ
ਹਾਂ ਇਹ ਤੇ ਹੈਈ ਹੈ
ਕਈ ਵਾਰ ਐਸਾ ਬੰਦਾ ਆਂਦਾ ਜਿਸ ਤਰੀਕੇ ਨਾਲ ਬੋਲਦਾ ਬਈ ਇਹ ਕਰ ਜਓ ਮੇਰਾ ਵੋ ਕਰ ਦਿਓ ਹੁੂੰ ਬੜਾ ਔਖਾ ਲੱਗਦਾ ਹੈਗਾ ਹੂੰ ਕਈ ਵਾਰ ਬਿਹਾਰੀ ਬਿਓਰੀ ਜੇ ਹੁੰਦੇ ਜਾਂਦੇ ਉਹਨਾਂ ਦੀ ਭਾਸ਼ਾ ਨੀ ਸਮਝ ਆਂਦੀ ਵੀ ਐ ਕਹਿੰਦਾ ਕੀ ਪਿਆ ਬਈ ਏਹਦਾ ਕਰਨਾ ਕਿ ਉਹ ਤੇ ਫੇਰ ਕਿੱਥੋਂ ਕੁੱਛ ਕਹਿਣਾ ਹੁੰਦਾ ਤੇ ਕਿੱਥੋਂ ਕੁੱਛੋਂ ਫੇਰ ਬਾਤ ਚੀਕ ਕੇ ਜਾਂਦੇ ਨੇ ਵੀ ਤੁਸੀਂ ਕੀ ਕਰਤਾ ਹੈਗਾ
ਉਹ ਤੇ ਹੈ ਹੋਰ ਤੁਸੀਂ ਕਦੋਂ ਆ ਤੁਸੀ ਕਦੋਂ ਆ ਰਹੇ ਹੋ ਤੁਸੀਂ ਮੇਰੇ ਕੋਲ ਕਦੋਂ ਆ ਰਹੇ ਹੋ। ਆਓ ਕਦੇ ਲਾਓ ਚੱਕਰ
ਹਾਂ ਹਾਂ ਬਿਲਕੁਲ ਬਿਲਕੁਲ ਕੁਲ
ਹੂੰ ਹੋਰ ਸੁਣਾਓ
ਹੋਰ ਬਸ ਵਧੀਆ ਵਧੀਆ ਵਧੀਆ। ਹੋਰ ਕੀ ਖਾ ਲਿਆ ਸੀਸਕੀ ਬਣਾਇਆ ਅੱਜ
ਬਸ ਅੱਜ ਥੋੜਾ ਛੋਲੇ ਚਾਵਲ ਬਣਾਏ ਸੀ ਬੱਚਿਆਂ ਦੀ ਫਰਮਾਇਸ਼ਾਂ ਸੀ ਬਣਾ ਦੋ ਤੇ ਉਹ ਬਣਾਏ ਫੇਰ ਹੁਣ ਥੋੜਾ ਚਾਹ ਚੂ ਪੀਤੀ ਏ ਬੱਚੇ ਥੋੜਾ ਪਾਪੜ ਪੁਪੜ ਮੰਗਦੇ ਸੀ, ਚਾਹ ਮੰਗਦੇ ਸੀ ਬਸ, ਹੁਣ ਬਣਾ ਕਰਕੇ ਦਿੱਤਾ। ਬੱਚਿਆਂ ਨੂੰ ਬਸ ਹੁਣ ਬੈਠੇ ਆ ਥੋੜੀ ਦੇਰ ਮੈਂ ਕਿਹਾ ਚਲੋ ਤੁਹਾਨੂੰ ਯਾਦ ਹੀ ਕਰਦੀ ਤੁਹਾਡਾ ਫੋਨ ਆ ਹੀ ਗਿਆ ਫਿਰ।
ਹਾਂ ਮੈਂ ਵੀ ਥੋੜਾ ਫਰੀ ਕੋਈ ਮੈਂ ਕਿਹਾ ਸ਼ਾਇਦ ਮੈਂ ਘਰ ਨੀ ਲਵਾਂ। ਕੁਕੀ ਹ ਤੇ, ਟਾਈਮ ਕਿੱਥੇ ਲੱਗਦਾ ਵੇ ਕਿਹਾ ਚੱਲ ਹੋਈ ਆ ਤੇ ਹੁਣ ਕਰ ਹੀ ਲਵਾਂ ਹਾਂ ਹੂੰ, ਬਸ ਬੈਠੇ ਸੀ ਮੈਂ ਕਿਹਾ। ਕੁਛ, ਖਰਾ ਹੁਣ ਸਮਝ ਨਹੀਂ ਆ ਰਿਹਾ ਮੈਂ, ਕੀ ਕਰਾਂ ਬਣਾਣੀ ਰਾਟੀ ਰੋਟੀ ਸਬਜ਼ੀ ਬਣਾਣੀ ਸਮਝ ਨਹੀਂ ਆ ਰਿਹਾ, ਪੁੱਛਦੀ ਆ ਬੱਚਿਆਂ ਕੋਲੋਂ ਕੀ ਖਾਣਾ ਉਹਨਾਂ ਨੇ ਹੂੰ, ਉਹੀ ਫਿਰ ਬਣਾਵਾਂਗੀ ਨੂੰ ਦਾਂਗੀ।
ਗੱਲ ਹੁੰਦੀ ਆ ਨਾ
ਹੂੰ-ਹੂੰ,
ਹੋਰ,
ਹੂੰ, ਹੋਰ ਸੁਣਾਓ।
ਬਸ ਵਧੀਆ ਤੁਸੀਂ ਸੁਣਾਓ? ਕਦੋਂ ਆ ਰਹੇ ਹੋ ਮੇਰੇ ਕੋਲ ਚੱਕਰ ਲਾਓਗੇ ਕਦੋਂ?
ਜਦੋਂ ਤੁਸੀਂ ਬੁਲਾ ਲਓ, ਅਸੀਂ ਤੇ ਹਾਜ਼ਰ ਹਾਂ ਜੀ ਆ ਤੁਹਾਡੇ ਵਾਸਤੇ ਤਾਂ ਟੈਮ ਕੱਢਣਾ ਹੀ ਪਏਗਾ ਕੱਢਾਂਗੇ। ਤੁਹਾਡੇ ਵਾਸਤੇ ਟਾਈਮ,
ਹਾਂ ਜ਼ਰੂਰ ਜ਼ਰੂਰ ਮੈਂ ਥੋੜੇ ਸੂਟ ਦੇਣੇ ਸੀ, ਨਾ ਤੁਹਾਨੂੰ ਮੈਂ ਮੈ ਕਿਹਾ ਚੱਲ ਸਟਿਚ ਕਰ ਦੋਗੇ।
ਹਾਂ ਕੋਈ ਨੀ ਕੋਈ ਨੀ ਦੇਦੋ ਦੇਦੋ ਹਜੇ ਤੇ ਕੰਮ ਵੀ ਮਤਲਬ ਜ਼ਿਆਦਾ ਨੀ ਹੈਗਾ। ਪਰ ਹੈਗਾ ਵੀ ਐ ਨ ਨਿਕਲ ਜਾਣਗੇ, ਇਸ ਟਾਈਮ ਤੇ ਸੂਟ ਹਜੇ ਨਿਕਲ ਜਾਣਗੇ ਹੂੰ ਹੂੰ, ਹੋਰ, ਬੱਚੇ ਬੁਚੇ ਠੀਕ ਤੁਹਾਡੇ,
ਬਸ ਬੱਚੇ ਤੂਫਾਨ ਹੋਏ ਪਏ, ਨਾ ਅੱਜ ਕਲ ਦੇ ਬੜੇ ਤੂਫਾਨ ਬੜੇ ਜ਼ਿਆਦਾ ਹੂੰ-ਹੂੰ ਬੜੇ ਬੜੇ ਜ਼ਿਆਦਾ ਬੜੇ ਜ਼ਿਆਦਾ।
ਨਹੀਂ ਬੋਲ ਸਕਦੇ ਬਈ, ਤੁਸੀਂ,
ਨਾ ਬੱਚਿਆਂ ਨਾਲ ਬਿਲਕੁਲ ਨਹੀ ਝੂਠ ਬੋਲ ਸਕਦੇ ਬੱਚੇ ਝੂਠ ਐਂਜ ਫੜਦੇ ਜਿਵੇਂ ਦੂੱਧ ਚ ਮੱਖੀ ਕੱਢ ਰਹੇ ਨੇ
ਵੀ ਸਾਡੇ ਕੋਲ ਦਿਮਾਗ ਘੱਟ ਹੈਗੇ ਅਸੀਂ ਇਹਨਾਂ ਨੂੰ ਕੁਛ ਕੋਲ ਕਰਾ ਨਹੀਂ ਸਕਦੇ ਨਾਲ ਲੱਗਦਾ ਹੂ ਹਾਂਜੀ ਹੋਰ ਬਸ ਬਸ ਵਧੀਆ ਜੀ ਤੁਸੀ ਸੁਣਾਓ ਮੈ ਕਿਹਾ ਹਾਂਜੀ ਬਿਲਕੁਲ ਆਵਾਂਗੇ ਤੁਸੀਂ ਦੱਸੋ ਕਦੋਂ ਫਰੀ ਹੋ ਬੁਲਾ ਲੋ
ਆ ਜਾਓ ਜਦੋਂ ਮਰਜ਼ੀ ਮੈਂ ਸੂਟ ਦੇਣੇ ਤੁਹਾਨੂੰ ਦੋ ਚਾਰ ਸੂਟ ਦਿਓਗੀ ਹਾਂ ਤੇ ਤੁਸੀਂ ਸਟਿਚਿੰਗ ਦੀ ਸਿਲਾਈ ਕਿੰਨੀ ਲੈਂਦੇ ਹੋ ਕੁ
ਸਟਿਚਿੰਗ ਸਿੰਪਲ ਸੂਟ ਤੇ ਉਹੀ ਚੱਲਦਾ ਵੀ ਛੇ ਸੌ ਸੱਤ ਸੌ ਰੁਪਈਆ
ਅੱਛਾ ਅੱਛਾ ਠੀਕ ਹੈ ਠੀਕ ਹੈ ਜੇ ਮੈਨੂੰ ਪੈਂਟ ਬਣਵਾਉਣੀ ਹੋਵੇ ਪੈਂਟ ਡਿਜ਼ਾਇਨ ਡੂਜੀਨ ਕਰਉਣਾ ਹੋਵੇ ਕੁਛ
ਉਹ ਤੇ ਵੇਖੋ ਡਿਜ਼ਾਇਨ ਦੇ ਹਿਸਾਬ ਨਾਲ ਚੱਲਦਾ ਜੇਕਰ ਤੁਸੀਂ ਸਿੰਪਲ ਸਾਵਾਨਾ ਹੈ, ਪੈਂਟ ਵਾਲਾ ਤੇ ਉਹੀ ਅੱਠ ਸੌ ਨੌ ਸੌ ਤੇ ਜੇਕਰ ਤੁਸੀਂ ਡਿਜ਼ਾਇਨ ਵਗੈਰਾ ਕਰਾਣਾ ਤੇ ਉਹ ਫਿਰ ਬਾਰਾਂ ਸੌ ਤੱਕ ਤਕ ਦਾ ਪੈ ਜਾਂਦਾ ਹੈਗਾ ਪੈਂਟ ਵਾਲਾ ਹੂ ਇੰਨੇ ਕੁ ਤੱਕ ਦਾ ਫਿਰ ਉਹ ਪੈ ਜਾਂਦਾ ਹੈਗਾ ਕਿਉਂਕਿ ਡਿਜ਼ਾਇਨਿੰਗ ਵਗੈਰਾ ਹੁੰਦੇ ਨਾ ਫਿਰ ਅੱਗੇ ਕਾਰੀਗਰ ਦੀ ਮਿਹਨਤ
ਹਾਂ ਉਹ ਤੇ ਫਿਰ ਹੈ ਹੀ ਮਿਹਨਤ ਤੇ ਫਿਰ ਮਿਹਨਤ ਹੈਗੀ ਨਾ ਹੋਰ
ਹੋਰ ਜੀ ਬਸ ਵਧੀਆ ਮੈਂ ਬਾਹਰ ਵਾਕ ਵੋਕ ਤੇ ਆਈ ਹੋਈ ਸੀ ਮੈਂ ਕਿਹਾ ਦੱਸ ਸੀ ਮੁੰਡਾ ਫਿਰ ਮਿਲਿਆ ਬਾਹਰ ਗਿਆ ਹੋਰ ਫਿਰ ਓਦਾਂ ਤੇ ਟਾਇਮ ਮਿਲਦਾ ਹੀ ਨੀ ਹੈਗਾ ਜੀ ਦੇਖੋ ਜਿਹੜੀ ਗੱਲ ਹੈਗੀ ਹੈ ਓਦਾਂ ਨੀ ਬੰਦਾ ਸਪੈਸ਼ਲ ਟੈਮ਼ ਕੱਢ ਸਕਦਾ
ਬੰਦਾ ਸਪੈਸ਼ਲ ਨਹੀ ਟਾਇਮ ਕਢ ਸਕਦਾ ਹੈਨਾ ਹੂ ਕਿਥੇ ਬਣਾਓ ਫਿਰ ਪ੍ਰੋਗਰਾਮ ਕਿਥੇ ਜਾਣ ਕਰਨ ਦਾ ਬੱਚਿਆਂ ਨੂੰ ਕਿੱਥੇ ਪਾਰਕ ਪੂਰਕ ਲੈ ਚਾਲਿਐ ਇਕੱਠੇ
ਕਿਸੇ ਦਿਨ ਮਤਲਬ ਜੋ ਸੀਜਨ ਵਗੈਰਾ ਖਤਮ ਖਤਮ ਹੋਏਗਾ ਨਾ ਵਿਆਹ ਸ਼ਾਦੀਆਂ ਵਾਲਾ ਫਿਰ ਕਿਤੇ ਜਾ ਸਕਦੀ ਹਾ ਮੈਂ ਤੇ ਆਪਣਾ ਹਂ
ਪ੍ਰੋਗਰਾਮ ਚ ਸੀ ਹੋਰ ਨਾਲ ਬੱਚੇ ਸਾਡੇ ਵੀ ਚੱਲ ਚੱਲ ਚੱਲਣਗੇ ਨਾ ਘੁੰਮ ਫਿਰ ਆਉਣਗੇ ਥੋੜਾ ਪਾਰਕ ਪੂਰਕ
ਹਾਂ ਹੂ ਸੋਚ ਨੀ ਆ ਕਿਸੇ ਨੇ ਨਾ ਕੁਛ ਆਪਣਾ
ਬਣਾਓ ਕਿਸੇ ਦਿਨ ਹੈਨਾ ਕਾਲ ਦਾ ਬਣਾ ਲੋ ਜਾਂ ਪਰਸੋਂ ਦਾ ਬਣਾ ਲੋ ਜਿਵੇਂ ਮਰਜੀ ਬਣਾ ਲੋ ਹੋਰ ਬਣਾਓ ਬਣਾਓ ਪ੍ਰੋਗਰਾਮ ਬੱਚੇ ਵੀ ਖੁਸ਼ ਹੋ ਨੇ ਥੋੜਾ ਘੁੰਮ ਫਿਰ ਲੈਂਦੇ ਨਾ ਚੈਟ ਥੋੜਾ ਉਹਨਾ ਨੂੰ ਵੀ ਜਾਂਦਾ ਥੋੜੀ ਤਸੱਲੀ ਜ ਹੋ ਜਾਂਦਾ ਏਹਨਾਂ ਨੇ
ਮਨ ਹੋਰ ਹੋ ਜਾ ਬੱਚਿਆਂ ਦਾ ਵੀ
ਹੋਰ
ਬੱਚੇ ਵੀ ਘਰ ਬਹਿ ਬਹਿ ਕੇ ਉਬ ਜਾਂਦੇ ਮ ਅੱਤੇ ਪੈ ਜਾਂਦੇ ਨੇ ਨਾਲ ਫਿਰ ਸਾਨੂੰ ਫਿਰ ਪਰੇਸ਼ਾਨ ਕਰ ਦਿਨੇ ਆਪ ਤੇ ਹੁੰਦੇ ਹੁੰਦੇ ਨੇ ਬ ਸਾਨੂੰ ਆਪ ਮੈਨੂੰ ਸਮਝ ਆਂਦੀ, ਬਈ ਬੱਚਿਆਂ ਨੂੰ ਚਾਹੀਦਾ ਕੀ
ਕੀ ਚਾਹੀਦਾ ਵ ਉਹ ਤੇ ਹੈ ਹੋਰ ਚਲੋ ਠੀਕ ਹੈ ਨਾ ਫੇਰ ਤੁਹਾਨੂੰ ਕਰਨੇ ਆ ਫੇਰ ਅਸੀਂ ਗੱਲ ਹੈਨਾ
ਹਾਂਜੀ ਹਾਂਜੀ ਔਕੇ ਜੀ ਔਕੇ ਸਤਿ ਸ਼੍ਰੀ ਅਕਾਲ ਆਜ